ਹਾਂਜੀ, ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ। ਹੋਰ ਕੀ ਹਾਲ ਨੇ?
ਵਧੀਆ। ਤੁਸੀਂ ਸੁਨਾਓ?
ਵਧੀਆ।
ਕੀ ਕਰ ਰੇ ਓ?
ਬਸ ਹੁਨੇ ਜਸਟ ਫ੍ਰੀ ਹੋ ਕੇ ਬੈਠੇ।
ਅੱਛਾ, ਠੀਕ ਐ। ਹੋਰ ਬੱਚੇ?
ਸਭ ਵਧੀਆ।
ਠੀਕ ਐ। ਹੋਰ, ਹੋ ਗਿਆ ਨਾਸ਼ਤਾ ਪਾਨੀ? ਅੱਜ ਤਾਂ ਸੰਡੇ ਆ। ਹ
ਸੰਡੇ ਹਾਂਜੀ, ਹੋ ਗਿਆ ਨਾਸ਼ਤਾ ਪਾਣੀ ਵੀ ਹੋ ਗਿਆ, ਦੁਪਹਿਰ ਦੀ ਰੋਟੀ ਦੀ ਤਿਆਰੀ ਕਰ ਰੀ ਸੀ ਬਸ।
ਹਾਂ, ਹੋਰ ਅੱਜ ਕੀ ਸਪੈਸ਼ਲ ਬਣਾਇਆ ਸੰਡੇ ਵਾਲੇ ਦਿਨ
ਕੁਛ ਨੀ ਪਾਪਾ ਦਾ ਹਾਫਡੇ ਹੁੰਦਾ ਐ, ਤੇ ਫੇਰ ਉਹ ਆਣਗੇ ਕਹਿੰਦੇ ਗੋਭੀ ਵਾਲੀ ਰੋਟੀ ਖਾਣੀ ਏ।
ਅੱਛਾ, ਗੋਭੀ ਵਾਲੀ ਰੋਟੀ ਵੀ ਸਵਾਦ ਲੱਗਦੀ ਐ।
ਹਮ, ਸਵਾਦ ਲਗਦੀ ਗੋਬੀ ਵਾਲੀ ਰੋਟੀ।
ਹਾਂ, ਹੋਰ ਸੁਣਾਓ।
ਅਸੀਂ ਵਧੀਆ, ਕੱਪੜੇ ਬਹੁਤ ਸੀ, ਅੱਜ ਫਿਰ ਟਾਈਮ ਲੱਗਿਆ ਜ਼ਿਆਦਾ।
ਹਾਂ, ਸੰਡੇ ਵਾਲੇ ਦਿਨ ਕਹਿਣ ਹੁੰਦੀ ਐ ਛੁੱਟੀ, ਪਰ ਸਾਡੀ ਨੀ ਹੁੰਦੀ ਦੀ ਛੁੱਟੀ, ਲੇਡੀਸ ਦੀ ਕੋਈ ਛੁੱਟੀ ਨਈ ਐ। ਸੋਗੋ ਡਬਲ ਕੰਮ, ਅੱਛਾ।
ਸਾਰੀ ਡਸਟ ਵਗੈਰਾ, ਪੰਖੇ ਵਗੈਰਾ ਸਭ ਸਾਫ਼ ਕਰਨੇ ਵਾਲੇ ਸੀ, ਮੈਨੇ ਕਿਹਾ ਸੰਡੇ ਈ ਹੋਏਗਾ, ਜਿਸ ਦਿਨ ਹੋਏਗੀ ਏ ਸਾਫ਼- ਸਫ਼ਾਈ ਸਬ
ਹਾਂ ਤੇ ਹੈ ਹੀ ਹੈ, ਸਗੋਂ ਡਬਲ ਕੰਮ ਹੋ ਜਾਂਦੇ ਨੇ ਸੰਡੇ
ਸਹੀ ਗੱਲ ਐ, ਸਭ ਸੋਚਦੇ ਆਰਾਮ ਕਰੇਂਗੇ।
ਨਾ ਆਰਾਮ ਕਿੱਥੇ ਹੁੰਦਾ, ਹਸਬੈਂਡ ਦੀ ਵੀ ਛੁੱਟੀ ਹੁੰਦੀ ਐ, ਤੇ ਉਹ ਵੀ ਘਰ ਹੁੰਦੇ ਨੇੱ, ਬੱ ਬੱਚੇ ਵੀ ਘਰ ਹੁੰਦੇ ਨੇ, ਬਸ ਬੱਚਿਆਂ ਦੇ ਵੀ ਸਿਰ- ਸੁੁਰ ਧੋਣੇ।
ਹਾਂ ਇਹ ਜ਼ਰੂਰ ਹੈਗਾ, ਕਿ ਸੰਡੇ ਨੂੰ ਹੀ ਮਿਲਦਾ ਟਾਈਮ ਔਰ ਸਿਰ ਵੀ ਧੋਣੇ ਹੁੰਦੇ ਬੱਚਿਆਂ ਦੇ।
ਥੋੜ੍ਹਾ ਉਂਝ ਕੁਝ ਕੰਮ ਹੋਏ, ਤਾਂ ਉਹ ਵੀ ਸੰਡੇ ਨੂੰ ਈ ਹੁੰਦਾ, ਮਾਰਕੀਟ ਵਗੈਰਾ ਦਾ ਕੁਛ ਕੰਮ ਹੋਏ ਉਹ ਵੀ ਸੰਡੇ ਚਲੋ ਹਸਬੈਂਡ ਦੀ ਛੁੱਟੀ ਐ, ਅਤੇ ਬਾਹਰ ਨਾਲ ਚਲੇ ਜਾਈਏ, ਕੰਮ ਆਪਣਾ ਕਰ ਲਈਏ। ਹੋਰ ਸੁਣਾਓ।
ਬਸ ਬੈਠੀ ਸੀ ਮੈਂ ਕਿਆ ਹੁਣ ਥੋੜੀ ਦੇਰ ਬੈਠਾ, ਰੈਸਟ ਕਰਾਂ।
ਹਾਂ ਇਹ ਤੇ ਹੈ ਈ ਏ, ਥੋੜਾ ਦਿਲ ਵੀ ਕਰਦਾ ਬੈਠਣ ਤੇ
ਅਰੇ ਮੈਂ ਤੇ ਇੰਨੀ ਦੇਰ ਦੀ ਕਿਚਨ ਐਚ ਖੜੀ ਸੀ ਕਦੀ ਕੀ ਬਣਾ, ਕਦੀ ਚਾਹ ਪਾਪ ਮੰਗ ਰਹੇ ਸੀ।
ਅੱਛਾ, ਹਾਂ ਬਸ ਏਦਾਂ ਹੀ ਹੁੰਦਾ। ਘਰ 'ਚ ਤਾਂ ਇਏਦਾਂ ਈ ਐ, ਚਲੋ ਹੋਰ ਮੈਂ ਕਹਿ ਰਹੀ ਸੀ ਕਿ ਤੁਸੀਂ ਮਾਰਕੀਟ ਚੱਲੋਗੇ ਮੇਰੇ ਨਾਲ
ਚਲੋ
ਹਾਂ, ਮੈਂ ਤਾਂ ਈ ਮੈਂ ਇੱਕ ਦੋ ਦਿਨਾਂ ਤੋਂ ਸੋਚ ਰਹੀ ਸੀ। ਕਿ ਤੁਹਾਡੇ ਨਾਲ ਗੱਲ ਕਰਾਂ, ਤੁਸੀਂ ਸੂਟ ਪਾਂਦੇ ਔ ਨਾ, ਬੜੇ ਅੱਛੇ -ਅੱਛੇ ਪਾਂਦੇ ਔ। ਤੇ ਮੈਂ ਵੀ ਲੈਣੇ ਸੀ, ਸੂਟ ਮੈਂ ਸੋਚਿਆ ਚਲੋ, ਤੁਹਾਡੇ ਨਾਲ ਜਾ ਕੇ ਫਿਰ ਮੈਂ ਲੈ ਆਂਦੀ ਆ। ਤੁਸੀਂ ਕਿੱਥੋਂ ਲੈਂਦੇ ਲੈਂਦੇ ਕਿੱਥੋਂ ਹੋ।
ਮੈਂ ਇਧਰੋਂ ਹੈਗੀ ਇੱਕ ਸ਼ੋਪ ਹੈਗੀ ਐ, ਮੈਂ ਉੱਥੋਂ ਈ ਲੈਦੀ ਆ ਸਾਰੇ ਸੂਟ ਕਈ ਵਾਰੀ ਨਾ। ਜਿਵੇਂ ਔਨਲਾਈਨ ਵੀ ਪਸੰਦ ਆ ਜਾਂਦਾ, ਐਸੀ ਕੋਈ ਗੱਲ ਨਹੀਂ ਐ, ਕਈ ਵਾਰੀ ਆਸ ਤੁਹਾਨੂੰ ਪਤਾ ਈ ਏ ਪੇਜਸ ਬਣੇ ਹੋਏ ਨੇ, ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਬੜਾ ਕੁਛ ਮਿਲ ਜਾਂਦਾ ਅੱਜ- ਕੱਲ੍ਹ
ਹਾਂ, ਇਹ ਤੇ ਹੈ ਏ ਬਸ ਉਹੀ ਐ ਨਾ, ਮੈਨੇ ਕਦੀ ਲਿਆ ਨੀ ਨਾ ਬਸ ਇਹੀ ਮੰਨ
ਹਾਂ, ਬਸ ਨਹੀਂ ਸਭ ਨੂੰ ਹੁੰਦਾ ਆ ਓਨਲਾਈਨ ਜਿਵੇਂ ਹਾਂ ਸਹੀ ਕਿਹਾ। ਬਟ ਮੈਂ ਫੇਰ ਵੀ ਮੈਂ ਹਾਂਜੀ। ਮੈਂ ਵੀ ਫੇਰ ਜੋ ਸ਼ੋਪ ਤੋਂ ਜਾ ਕੇ ਲੈਂਦੀ ਆ, ਆਦਿਕਤਰ ਸੂਟ ਮੈਂ ਨੀ ਲੈਂਦੀ ਔਨਲਾਈਨ ਘੱਟ ਈ ਲੈਂਦੀ ਆ।
ਕਿਉਂਕਿ ਲੇਡੀਸ ਨੂੰ ਜ਼ਿਆਦਾ ਸੂਟਾਂ ਦਾ ਸ਼ੌਕ ਹੁੰਦਾ, ਫਿਰ ਉਹ ਵੀ ਸੋਚਦੇ ਕਿ ਵਧੀਆ ਤੋਂ ਵਧੀਆ ਹੀ ਹੋਏ ਕੱਪੜਾ ਅੱਛਾ ਨਿਕਲੇ
ਸਈ ਗੱਲ ਐ, ਔਰ ਹੱਥ ਲਗਾ ਕੇ ਈ ਪਤਾ ਲੱਗਦਾ ਐ ਚੀਜ ਦਾ।
ਹਾਂ, ਬਸ ਔਨਲਾਈਨ ਕਈ ਵਾਰ ਕੈਮਰੇ'ਚ ਦੇਖੋ, ਓਹ ਚੀਜ ਜੋ ਦਿਖਾਂਦੇ ਨੇ, ਓਹ ਸਾਮਨੇ ਨਈ ਹੋਂਦੀ, ਹੁਨ ਕਈ ਵਾਰ ਕੈਮਰੇ'ਚ ਓਹ ਚੀਜ ਵਦੀਆ ਹੁੰਦੀ ਐ, ਲੇਕਿਨ ਬੇਕਾਰ ਦਿਖਦੀ ਐ। ਤੇ ਇਸ ਚੱਕਰ'ਚ ਨਾ, ਜਾਦਾ ਸਾਮਨੇ ਲਈ ਹੋਈ ਚੀਜ ਈ ਸਈ ਰੈਂਦੀ ਐ।
ਸਮਾਨ ਤੇ ਅਧਿਕਤਰ ਸਾਰਾ ਬਾਜਾਰੋਂ ਈ ਲੈ ਜਾਨਾ ਹੁੰਦਾ ਐ, ਫੇਰ ਇੱਕੋ ਵਾਰੀ ਸ਼ਾਮ ਵੇਲੇ ਨਿਕ ਕੱਲੇਆ ਦੂਰ ਬੋਤ ਏ ਨਾ, ਐਦਰ ਰੈਨੇ ਆਂ ਅਸੀ ਥੋੜਾ ਉਂ ਓ ਬਾਈਪਾਸ ਵਾਲੇ ਸਾਈਡ ਰੈਂਦੇ ਐ, ਇਸ ਚੱਕਰ'ਚ ਫੇਰ ਸਿਟੀ ਦੂਰ ਟੈਮ ਲੱਗ ਗਈ ਹੁਣ, ਤੇ ਪੌਨ ਘੰਟਾ ਤੇ ਸਾਨੂੰ ਸਿਰਫ਼ ਜਾਨ ਨੂੰ ਲੱਗਦੈ।
ਹਾਂ ਫੇਰ ਕਿੰਨਾ ਦੂਰ ਏ, ਤਾਂਈ ਮੈ ਕਿਯਾ ਚਲ ਇਕ ਦਿਨ ਪੈਲੇ ਈ ਫੋਨ ਕਰਦੀਆਂ। ਅਸੀਂ ਮੰਡੇ ਨੂੰ, ਸੰਡੇ ਨੂੰ ਤੇ ਦੇਖੋ, ਟਾਈਮ ਈ ਨਈ ਮਿਲਦਾ। ਘਰੋਂ ਈ ਨਈ ਮਿਲਦਾ ਤੇ ਮੈਂ ਕਆ, ਅੱਜ ਫੋਨ ਕਰ ਲੈਂਨੀ ਆਂ, ਅਗਰ ਕੱਲ ਫਰੀ ਹੋਨਗੇ ਤੇ ਚੱਲਾਂਗੇ। ਤੁਸੀਂ ਲੈਸ ਵਗੈਰਾ ਲਗਾਂਦੇ ਹੋ ਨਾ ਸੂਟ ਟ ਤੇ ਅੱਛੇ ਲੱਗਦੇ ਨੇ, ਤੇ ਮੈਂ ਕਿਆ ਚਲੋ, ਤਵਾਢੇ ਨਾਲ ਜਾ ਕੇ ਹੀ ਅਗ ਜੇ ਸੂਟ ਤਿੰਨ-ਚਾਰ ਸੂਟ ਲੈ ਆਵਾਂਗੀ, ਕੁਛ ਲੈਸਾਂ ਲੈ ਆਵਾਂਗੀ। ਤੁਆਨ ਤੇ ਸ਼ੋਪ ਦੀ ਪਤਾ ਵੀ ਹੋਣੈ।
ਹਾਂ, ਏਦਾਂ ਤੇ ਸਭ ਪਤਾ ਐ। ਤੁਸੀਂ ਸਟਿਚਿੰਗ ਕਰਦੇ ਓ?
ਹਾਂ, ਮੈਂ ਸਿਲ ਖੁਦ ਲੈਨੀ ਆਂ, ਤੇ ਨਈ ਮੈਂ ਦੇਖਦੀ ਆਂ ਨਾ, ਤੁਸੀਂ ਪਾਉਂਦੇ ਹੋ ਸੂਟ, ਸੋਹਣੇ-ਸੋਹਣੇ ਪਾਉਂਦੇ ਹੋ, ਲੈਸਾਂ ਲੱਗੀ ਦੀਆਂ ਹੁੰਦੀਆਂ। ਤੇ ਮੈਨੂੰ ਉਸ ਟਾਈਪ ਦੇ ਮਿਲਦੇ ਨੀ ਪਏ, ਮੈਂ ਇੱਕ-ਦੋ ਸ਼ੋਪ ਤੇ ਗਈ ਆਂ ਮੈਨੂੰ ਮਿਲੇ ਨਈ, ਫੇਰ ਮੈਂ ਸੋਚਿਆ ਚਲੋ, ਤੁਹਾਡੇ ਨਾਲ ਹੀ ਗੱਲ ਕਰਦੀ ਹਾਂ।
ਹੂੰ ਸਈ ਏ, ਜੇੜੀ ਲੈਸ ਸਾਰੇ ਸੂਟ ਨੂੰ ਨਾ, ਓਹਨਾਂ ਦੇ ਉੱਤੇ ਤੇ ਲੈਸਾਂ ਤੇ ਅਸੀਂ ਆਪ ਈ ਲਗਾਨੇ ਆਂ ਕਯੋਂਕਿ ਮੈਂ ਖੁਦ ਈ ਸਿਲਾਈ ਕਰਦੀ ਆਂ।
ਅੱਛਾ-ਅੱਛਾ, ਠੀਕ ਐ।
ਤੇ ਥੋੜਾ-ਬੋਤਾ ਅਸੀਂ ਖੁੱਦ ਵੀ ਓਹ ਡਿਜ਼ਾਇਨ ਪਾਨ ਦੀ ਕੋਸ਼ਿਸ਼ ਤੇ ਕਰਦ
ਓਈ ਤੇ, ਕ੍ਰੀਏਟਿਵਿਟੀ ਜੋ ਆਂਦੀ ਏ ਨਾ ਜਿਨੂੰ ਸਿਲਾਈ, ਓਹ ਆਪਨੇ-ਆਪ ਕ੍ਰੀਏਟਿਵਿਟੀ ਕਰ ਸਕਦੈ।
ਹੁਨੇ ਹਾਂ, ਸਈ ਗੱਲ ਏ, ਹੁਨੇ ਵੀ ਸੂਟ ਪਏ ਦੇ ਨੇ ਸੀਨ ਵਾਲੇ ਬੋਤ, ਪੰਜ ਸੂਟ ਆਏ ਸੀ ਬਾਰੋਂ ਸੀਨ ਵਾਲੇ, ਓਹ ਸੀ ਕੇ ਦੇ ਤੇ ਫਟਾਫਟ, ਪਰ ਹੁਨ ਮੇਰੇ ਖੁੱਦ ਦੇ ਪਏ ਜੇ ਨੇ ਤਿੰਨ-ਚਾਰ ਸੂਟ, ਕੁੱਛ ਮੰਮੀ ਮੇਰੀ ਗਏ ਹੋਏ ਨੇੇ ਨਾਨਕੇ ਨਾਨੀ ਮੇਰੇ ਬੀਮਾਰ ਨੇ ਨਾ
ਅੱਛਾ।
ਫੇਰ ਓਨਾ ਨੂੰ ਡਾਇਲੇਸਿਸ ਵਗੈਰਾ ਹੋ ਰਈ, ਫੇਰ ਓਨਾ ਦਾ ਧਿਆਨ ਰੱਖਨ ਵਾਸਤੇ ਓ ਓਦਰ ਨੇ, ਤੇ ਮੈਂ ਹੋਰ ਪਾਪ ਪਾ ਈਏ ਘਰ।
ਅੱਛਾ-ਅੱਛਾ, ਹਾਂ, ਟਾਈਮ ਕਿੱਥੇ ਮਿਲਦਾ ਐਨਾ ਨੂੰ।
ਸੂਟ ਨਈ ਸਿੱਪੇ ਜਾ ਰਏ ਪਰ ਸਾਰਾ
ਅੱਛਾ, ਅੱਛਾ, ਹਾਂ, ਬਸ ਓਈ ਐ ਨਾ ਕਿ ਬਾਰ ਦਾ ਵੀ ਸੀ ਓ ਨਾ, ਤੇ ਪੈਲੇ ਓਹਨਾ ਨੂੰ ਤੇ ਟੈਮ ਸਿਰ ਦੇਨੇ ਹੁੰਦੇ ਨੇ, ਬਾਰ ਦੇਆਂ ਨੂੰ ਤੇ। ਜੇੜੀ ਡੇਟ ਦਿੱਤੀ ਵੀ ਹੈ ਬਈ ਹਾਂ, ਇਸ ਦਿਨ ਦੇਨੈ ਓਨਾਂ ਨੂੰ ਤਾਂ ਫਿਰ ਦੇਨਾ ਈ ਐਨਾ, ਆਪਨਾ ਬੰਦਾ ਰੋਕ ਲੇਂਦੈ ਭਾਵੇਂ ਜਿੰਨਾ ਮਰਜੀ ਜਰੂਰੀ ਹੋਏ, ਲੇਕਿਨ ਦੂਸਰਿਆਂ ਦੇ ਨਈ ਨਾ ਰੋਕ ਸਕਦੇ। ਵੈਸੇ ਤੁਸੀਂ ਸਟਿੱਚ, ਹਰ ਹਰ ਤਰ੍ਹਾਂ ਦੇ ਸੂਟ ਸੀ ਲੈਂਦੇ ਓ?
ਹਾਂਜੀ, ਮੈਂ ਔਰ ਮੇਰੀ ਮੰਮਾ, ਦੋਨੋ ਸੀਂਨੇ ਆਂ ਕੱਪੜੇ।
ਅੱਛਾ, ਸੀ ਤੇ ਮੈਂ ਵੀ ਲੈਨੀ ਆਂ ਤੇ ਬਸ ਜਿੱਦਾਂ ਆਪਨੇ ਆਪਨੇ।
ਸਈ ਗੱਲ ਏ ਪਰ ਸੈਲਫ ਡਿਪ ਦੀਪੇਂਡ ਰੈਂਣਾ ਚਾਈਦਾ ਏਸ ਗੱਲ ਲਈ, ਵੀ ਟੇਲਰ ਅੱਠ-ਅੱਠ, ਨੌ-ਨੌ ਸੌ ਰੁਪਏ ਲੈਂਦੇ ਆ, ਮੇਰੀ ਸੀਸ ਕੋਰਡ ਸੈਟ ਵੀ ਸਿਲਵਾਂਦੀ ਏਨਾ, ਪੰਦਰਾਂ-ਸੌ ਰਪੇ ਦੇਂਦੀ ਓ ਇੱਕ ਕੋਰਡ-ਸੈਟ ਦੇ।
ਓਹੋ!
ਓ ਕੁਛ ਰੈਂਦੀ ਵੀ ਓ ਦੂਰ, ਏ ਉੱਤਰਾਖੰਡ ਵਾਲੇ ਸਾਈਡ ਐ, ਓ ਨੀਚੇ ਉਤਰ ਸਕਦੀ ਨੀ ਐ ਨੀਚੇ ਵੱਲ ਆ ਨਈਂ ਸਕਦੀ ਕੱਲੀ, ਇਸ ਚੱਕਰ ਚ ਓਨੂੰ ਫੇਰ ਦੇਣੇ ਵੀ ਪੈਂਦੇ।
ਹਾਂ, ਏ ਤਾਂ ਹੈ ਹੀਏ, ਤੇ ਸਾਡੇ ਤੇ ਲਾਈਨਿੰਗ ਵਾਲੇ ਸੂਟ ਦੇ ਟੇਲਰ ਏਨੇ ਲੈਂਦੇ ਆ, ਪੰਦਰਾਂ ਸੌ ਰਪੇ। ਅਗਰ ਕੁਛ ਅਸੀਂ ਡਿਜ਼ਾਇਨ ਹਾਂ, ਅਸੀਂ ਅਗਰ ਕੁਛ ਡਿਜ਼ਾਇਨਰ ਸੂਟ ਕੈ ਦੇਈਏ ਕਿ ਥੋੜ੍ਹਾ ਜੇਆ ਪਲਾਜ਼ੋ ਤੇ ਥੋੜ੍ਹਾ ਡਿਜ਼ਾਇਨ ਪੈਂਟ ਪੈਂਟ ' ਥੋੜ੍ਹਾ ਡਿਜ਼ਾਇਨ ਪਾਦੋ, ਅੱਜ ਕੱਲ ਕਿੰਨਾ ਅੱਛਾ ਲੱਦੈ ਤੇ ਤੇ ਓਦੇ ਦੋ ਸੌ ਰੁਪਏ ਐਕਸਟ੍ਰਰਾ ਏ, ਦੋ ਸੌ ਅਗਰ ਲੈਸ ਲਗਵਾ ਰੇਓ, ਢਾਈ ਸੌ ਰੂਪੇ ਐਕਸਟ੍ਰਾ। ਬੋਤ ਮਤਲਬ ਇੱਕ ਸੂਟ ਦੇ ਅਗਰ ਅਸੀਂ ਕੋਈ ਡਿਜ਼ਾਇਨਿੰਗ ਕਰਾਰੇ, ਤਾਂ ਦੋ ਹਜ਼ਾਰ ਰੁਪਏ ਲੱਗ ਜਾਂਦੇ ਨੇ, ਇਸ ਚੱਕਰ ਚ ਮੈਂ ਤੇ ਆਪਣੇ ਆਪ ਆਪੇ ਸੀਨੀਆਂ ਸਾਡੇ ਆਂਢ-ਗੁਆਂਢ ਜੇੜੇ ਨੇ ਨਾ, ਓ ਏਹੀ ਕੈਂਦੇ ਨੇ ਕਿ ਤੂੰ ਤੇ ਵਧੀਆ ਏ, ਕਿ ਮਤਲਬ ਅਪਨੇ ਆਪੇ ਸੀਂ ਲੈਂਨੀ ਏ, ਸਾਨੂੰ ਏਨੀ-ਏਨੀ ਮੈਂਗਾਈ ਸਾਡੇ ਘਰ ਦੀ ਕੋਲ ਈ ਇੱਕ ਟੇਲਰ, ਓ ਏਨੇ-ਏਨੇ ਪੈਸੇ ਲੈਂਦੈ। ਪੰਦਰਾਂ ਸੌ ਰੁਪਏ ਅਸਤਰ ਵਾਲੇ ਦੇ ਤੇ ਅਗਰ ਡਿਜ਼ਾਇਨ ਦੇਖੋ ਅਜੱ-ਕੱਲ ਡਿਜ਼ਾਇਨ ਈਂਨੇ ਚੱਲਦੇ ਪਏ ਨੇ, ਮਨ ਤਾਂ ਕਰਦਾ ਈਏ ਡਿਜ਼ਾਇਨ ਪੁਆਨ ਤੇ। ਤੇ ਫੇਰ ਓ ਅਗਰ ਡਿਜ਼ਾਇਨ ਪੂਆਓ ਤੇ, ਦੋ ਸੌ ਯਾਂ ਢਾਈ ਸੌ ਐਕਸਟਰਾ ਲੈਂਦੈ।
ਨਈਂ, ਪਰ ਤੁਸੀਂ ਅਗਰ ਖੁਦ ਵੀ ਸਿੱਖ ਸਿੱਖਣਾ ਚਾਂਦੇ ਓ ਤਾਂ, ਤੁਸੀਂ ਯੂਟਿਊਬ ਤੋਂ ਸਭ ਕੁਛ ਨ ਕੱਢਿਆ ਕਰੋ ਔਰ ਸਿੱਖ
ਹਾਂ, ਯੂਟਿਊਬ ਤੇ ਤੇ ਬਹੋਤ ਕੁਛ ਏ, ਯੂਟਿਊਬ ਤੋਂ ਹੀ ਦੇਖ-ਦੇਖ ਕੇ ਕਿ ਹਾਂ, ਯੂਟਿਊਬ ਤੋਂ ਦੇਖ-ਦੇਖ ਕੇ ਮੈਨੇ ਕਾਫ਼ੀ ਕੁਛ ਸਿੱਖੀਐ।
ਹੁਣ, ਅਸੀਂ ਸਿੰਪਲ ਸੂਟ ਦੇਨਾਂ ਅਸੀਂ ਸਿੰਪਲ ਸੂਟ ਦੇ ਦੋ ਸੌ ਵੀਹ ਰੁਪਏ ਬਿਲਕੁਲ ਪਲੇਨ ਸੂਟ ਦੇ ਨਾ ਡਿਜ਼ਾਇਨ ਵਗੈਰਾ, ਅਗਰ ਡਿਜ਼ਾਇਨ ਪੂਆਂਦੇ ਨੇ ਤੇ ਅਸੀਂ ਅ ਪੰਜਾਹ ਰੁਪਏ ਉੱਪਰ ਦੱਸ ਦੇਨੇਂ ਆ। ਢਾਈ ਸੌ ਰੁਪਏ ਕਰਦਾਂਗੇ ਯਾਂ ਤਿੰਨ ਸੌ ਰੁਪਏ ਬਸ ਇਸ ਤੋਂ ਬਾਦ ਜੋ ਲਾਈਨਿੰਗ ਵਾਲਾ ਹੁੰਦੈ, ਓਦੇ ਅਸੀਂ ਸਿੰਪਲ ਸੋਬਰ ਲਾਈਨਿੰਗ ਦੇ ਪੰਜ ਸੌ ਰੁਪਏ ਅਗਰ ਕੁਛ ਡਿਜ਼ਾਇਨ ਪੂਆਯਾ ਤੇ ਸੌ ਡੇੜ ਸੌ ਰੂਪੇ ਉਪਰ ਬਸ-
ਤੇ ਫਿਰ ਏਨਾਂ ਤੇ ਜਾਇਜ ਐ ਨਾ, ਏਨਾਂ ਦਿੰਦੇ ਹੋਏ ਵੀ ਨੀਂ ਦੁਖਦਾ। ਦੋ ਹਜ਼ਾਰ ਰਪੇ ਬੰਦਾ ਕੌਣ ਦੇਐ, ਹਾਂ ਕੌਣ ਦਿੰਦਾ ਦੋ-ਦੋ ਹਜਾਰ ਰੂਪੇ। ਏਸ ਚੱਕਰ ਚ ਮੈਂ ਤੇ ਅਪਨੇ ਬਈ ਆਪੇ ਈ ਸੀਨੀ ਆਂ। ਥੋੜ੍ਹਾ ਨਈਂ ਪਤਾ ਲੱਗਦੈ ਤਾਂ ਯੂਟਿਊਬ ਤੋਂ ਸਿੱਖ ਲਈਦੈ। ਜਿੱਦਾਂ ਅੱਜ-ਕੱਲ ਦੀ ਫਰਸ਼ੀ ਸਲਵਾਰ ਏ, ਥੋੜਾ ਬੋਤ ਦੇਖ ਲੇਆ ਕੀ ਕਟਿੰਗ ਕਿੱਦਾਂ ਹੋਣੀ ਏ।
ਮੈਨੂੰ ਵੀ ਨੀ ਆਂਦੀ ਸੀ ਕੱਟਣੀ, ਫੇਰ ਮੈਂਨੇ ਯੂਟਿਊਬ ਤੋਂ ਚਾਲੂ ਕੀਤਾ, ਮੈਂ ਕੇਯਾ ਯਾਰ ਮੈਂ ਫਰਸੀ ਸਲਵਾਰ ਟਾਈਪ ਦਾ ਤੇ ਨੀ ਮੈਂ ਬਨਾਂਦੀ ਬਟ ਪੋਂਚੇ ਜਰੂਰ ਮੈਂ ਫਰਸ਼ੀ ਵਾਲੇ ਬਣਾ ਲੈ ਨੀਆਂ, ਜੋ ਲੇਕਿਨ ਉੱਪਰ ਜੋ ਚੋਨਾ ਹੁੰਦੀ ਐਨਾ, ਓ ਮੈਂ ਆਪਣੀ ਜੋ ਡੇਲੀ ਨੋਰਮਲ
ਹਾਂਜੀ-ਹਾਂਜੀ, ਹਾਂਜੀ-ਹਾਂਜੀ। ਠੀਕ ਐਨਾ, ਓ ਯੂਟਿਊਬ ਜੋ ਚੀਜ਼ ਬਨੇਗੀ ਬੋਤ ਅੱਛੀ ਐ, ਓਦੇ ਤੋਂ ਕੁਛ ਵੀ ਤੁਸੀਂ ਦੇਖ ਲੋ। ਕਰੋਸਸ਼ਿਏ ਦਾ ਕੰਮ ਦੇਖ ਲੋ, ਸਿਲਾਈ ਦਾ ਦੇਖ ਲੋ। ਮਤਲਬ, ਪੜ੍ਹਾਈ ਦਾ, ਸਟੱਡੀ ਦਾ ਦੇਖ ਲਉ, ਕੁਛ ਵੀ ਦੇਖ ਲਓ। ਹੈ ਤਾਂ ਬੜੀ ਅੱਛੀ ਚੀਜ਼ ਐ, ਅਗਰ ਇਹਨੂੰ ਅੱਛੇ ਪਾਸੇ ਅਸੀਂ ਯੂਜ਼ ਕਰੀਏ ਤੇ ਬਹੁਤ ਅੱਛੀ ਚੀਜ਼ ਐ। ਮੈਂ ਤੇ ਬੱਚਿਆਂ ਨੂੰ ਵੀ ਕੈਹਨੀ ਆ, ਅਗਰ ਤੁਹਾਨੂੰ ਕੁਛ ਸਟੱਡੀ 'ਚ ਸਮਝ ਨਹੀਂ ਆ ਰਿਹਾ, ਤੁਸੀਂ ਯੂਟਿਊਬ ਦੇਖੋ, ਗੂਗਲ ਦੇਖੋ, ਸਰਚ ਕਰੋ, ਬਹੁਤ ਕੁਛ ਦਿੱਤਾ, ਜ਼ਰੂਰੀ ਇਹ ਗਲਤ ਚੀਜ਼ਾਂ ਈ ਤੁਸੀਂ ਮੋਬਾਈਲ 'ਚ ਗੇਮ ਹੀ ਖੇਲਣੀਆਂ ਜਾਂ ਕੁਛ ਹੋਰ ਹੀ ਕਰਨਾ ਰੀਲਾਂ ਈ ਵੇਖਣੀਆਂ ਇਹ ਚੀਜ਼ਾਂ ਵੇਖੋ, ਕੁਛ ਐਕਟੀਵਿਟੀ ਦੇਖੋ, ਕਿ ਇੱਦਾਂ ਕੀ ਬਣਾ ਰਹੇ ਨੇ, ਕੀ ਕਰ ਰਹੇ ਨੇ ਬਹੁਤ ਕੁਛ ਸਿਖਾਉਣ ਵਾਸਤੇ ਵੀ ਮੋਬਾਈਲਾਂ 'ਚ ਲੇਕਿਨ, ਅੱਜ- ਕੱਲ ਦੇ ਬੱਚੇ ਗਲਤ ਯੂਸ ਕਰਦੇ ਆ ਨਾ ਬਸ, ਤਾਂ ਡਰ ਲੱਗਦਾ ਬੱਚਿਆਂ ਨੂੰ ਮੋਬਾਇਲ ਦਿੰਦਿਆਂ ਵੀ
ਤੇ ਹੁਣ ਜਿਵੇਂ ਮੈਨੂੰ ਕੋਈ ਚੀਜ਼ ਸਮਝ ਨਹੀਂ ਆ ਰਹੀ ਸੀ। ਮੈਂ ਟਿਊਸ਼ਨ ਪੜ੍ਹਾਉਂਦੀ ਸੀ ਨਾ ਹੁਣੇ ਬੰਦ ਕੀਤੀ ਐ ਤੇ ਮੈਂ ਕੋਈ ਚੀਜ਼ ਸਮਝ ਨਹੀਂ ਆਂਦੀ ਮੈਨੂੰ ਫਿਰ ਮੈਂ ਯੂ ਯਿਊਬ ਜਰੂਰ ਚਲਾਦੀ ਸੀਗੇ ਬੀ ਮੈਨੂੰ ਇਹ ਚੀਜ਼ ਦਾ ਪੂਰਾ ਨੌਲੇਜ ਹੋਣੀ ਚਾਹੀਦੀ ਹੈਏ ਕਿ ਮੈਂ ਕੱਲ ਨੂੰ
ਹਾਂ, ਹਾਂ।
ਤਰ੍ਹਾਂ ਸਮਝਾਵਾਂ ਕਿ ਉਹ ਕੱਲ ਨੂੰ ਕਹਿਣ ਬੀ ਮੈਨੂੰ ਸਮਝ ਆ ਗਿਆ, ਇਹ ਚੀਜ਼ਾਂ ਦਾ ਤੇ ਹੈਗਾ ਹੈ ਵੇਸ
ਹਾਂਜੀ, ਹਾਂਜੀ ਬਹੁਤ ਜ਼ਿਆਦਾ ਹੋਰ, ਚਲੋ ਫਿਰ ਤੁਸੀਂ ਮੈਨੂੰ ਦੱਸਣਾ ਹੈ ਨਾ
ਹੈਲੋ?
ਹੈਲੋ, ਹਾਂਜੀ ਮੈਂ ਕਹਿ ਰਹੀ ਆ ਮੈਨੂੰ ਦੱਸਣਾ ਜ਼ਰੂਰ ਤੁਸੀਂ ਹੁਣ
ਚੱਲਾਂਗੇ ਆਪਾਂ ਕੋਈ ਗੱਲ ਨੀ, ਮੈਨੂੰ ਦੱਸ ਦੇਣਾ ਮੈਨੂੰ ਕੋਲ ਕਰ ਦੇਣਾ ਫੇਰ ਆਪਾਂ ਇਕੱਠੇ ਹੋ
ਕੱਲ੍ਹ ਸ਼ਾਮ ਨੂੰ ਜਿੱ ਜਾਂ ਸ਼ਾਮ ਨੂੰ ਜਾਂ ਦਿਨ ਦੇ ਟਾਈਮ ਚੱਲਾਂਗੇ, ਕਿਉਂਕਿ ਬੱਚੇ ਵੀ ਸਕੂਲ ਜਾਂਦੇ ਨੇ। ਤੇ ਗਿਆਰਾਂ ਕੁ ਵਜੇ ਨਾਲ ਨਿਕਲ ਜਾਗੇ ਆ, ਦੇਖਲਾਂਗੇ ਤੁਸੀਂ ਆਪਣਾ ਦੱਸ ਦੇਨਾ ਮੈਨੂੰ ਅਤੇ ਅਸੀਂ ਫਿਰ ਉਸ ਹਿਸਾਬ ਨਾਲ ਦੇਖਲਾ ਗੇ ਠੀਕ ਐ ਨਾ।
ਠੀਕ ਐ, ਠੀਕ ਐ, ਮੈਂ ਤਹਾਨੂੰ ਤੁਸੀਂ ਮੈਨੂੰ ਕੋਲ ਤੇ ਇੱਕ ਵਾਰੀ ਪੁੱਛ ਲੈਣਾ ਫਿਰ ਮੈਂ ਤੁਹਾਨੂੰ ਟਾਈਮਿੰਗ ਵਗੈਰਾ ਦੱਸਦਾਂਗੀ ਸਾਰੀ
ਹਾਂਜੀ ਕੋਈ ਨੀ ਉਹ ਲੈਸਾਂ ਲੈਵਾਂਗੇ, ਸੂਟ ਲੈਵਾਂਗੇ, ਇੱਕ ਦੋ ਪਲੇਨ ਸੂਟ ਲੈਨੇ ਆ ਪਲੇਨ ਲੈ ਲਾਂਗੇ। ਮੈਂ ਤੇ ਕੱਟ- ਪੀਸ ਹਾਂ ਕੱਟਪੀਸ ਵਗੈਰਾ ਹੋ ਗਿਆ ਜਿੱਦਾਂ ਡੇਲੀਵੇੇਅਰ ਲਈ, ਲੈਸਾਂ ਵਾਲੇ ਸੋਹਣੇ ਲੱਗਦੇ ਨੇ ਪਾਏ ਹੋਏ ਕੋਟ- ਸੈਟ ਚਲੋ ਠੀਕ ਐ ਫਿਰ ਕੱਲ ਮਿਲਦੇ ਆ ਓਕੇ। ਸਸਿਰੀ ਕਾਲ।